ਹੈਲੋ, ਸਤਿ ਸ੍ਰੀ ਅਕਾਲ ਜੀ, ਹੋਰ ਕੀ ਹਾਲ ਜੇ?
ਵਧੀਆ, ਹੋਰ ਤੁਸੀ ਠੀਕ ਹੋ?
ਹਾਂਜੀ ਹਾਂਜੀ, ਵਧੀਆ। ਤੁਸੀਂ ਸੁਣਾਔ?
ਵਧੀਆ, ਕਰ ਸਭ ਠੀਕ?
ਠੀਕ-ਠਾਕ ਤੁਸੀਂ ਸੁਣਾਔ ਤੁਸੀਂ ਕਿੱਦਾਂ ਬੱਚੇ ਤੁਹਾਡੇ
ਠੀਕ ਵਧੀਆ ਸਭ ਚੜ੍ਹਦੀ ਕਲਾ ਚ।
ਚਲੋ ਵਧੀਆ ਸਗੋਂ ਪਰਮਾਤਮਾ ਚੜ੍ਹਦੀ ਕਲਾ ਚ ਹੀ ਰੱਖੇ। ਔਰ ਤੁਸੀਂ ਤੁਹਾਡੇ ਬਚ ਬੱਚੇ ਕੀ ਕਰ ਰਹੇ ਨੇ? ਗਏ ਕਿਤੇ ਘੁੰਮਣ ਛੁੱਟੀਆਂ ਚ?
ਓਪਰ ਗਏ ਸੀ
ਅੱਛਾ, ਜੈਪੁਰ ਗਏ ਸੀ? ਵਾਹ ਬ ਜੈਪੁਰ ਤੇ ਬਹੁਤ ਅੱਛੀ ਜਗ੍ਹਾ ਔਥੇ ਤੇ ਔਥੇ ਤੇ ਬਹੁਤ ਪਹਾੜ ਏ ਜਾਂ ਪਿੰਕ ਸਿਟੀ ਵੀ ਔਨੂੰ ਕਹਿੰਦੇ ਨੇ ਜੇ
ਹਾਂਜੀ, ਔ ਪਿੰਕ ਸਿਟੀ ਔ ਪਿੰਕ ਸਿਟੀ ਉ ਤਾਂ ਰਹਿੰਦੇ ਨੇ ਕਿਉਂਕਿ ਕਾਫ਼ੀ ਜ਼ਿਆਦਾਤਰ ਮੋਸਟਲੀ ਨਾ ਪਿੰਕ ਦੁ ਸ਼ੋਪ ਹੇਗੀ ਏ। ਜ਼ਿਆਦਾ ਤਰ, ਹਾਂਜੀ ਕਾਫੀ ਪਿੰਕ ਵਗੈਰਾ ਦੀ
ਅੱਛਾ, ਇਸ ਕਰਕੇ ਔਨੂੰ ਪਿੰਕ ਸਿਟੀ ਕਹਿੰਦੇ ਏ। ਤੇ ਜੈਪੁਰ ਚ ਇੱਕ ਹਵਾ ਮਹਿਲ ਏ, ਇੱਕ ਔਥੇ ਅ ਬਹੁਤ ਅੱਛੇ-ਅੱਛੇ ਧਾਰਮਿਕ ਸਥਾਨ ਹੈਗੇ। ਸਾਰੇ ਦੇਖ
ਹਾਂਜੀ ਸਭ ਦੇਖੇ ਨੇ ਉੱਥੇ ਹਵਾ ਮਹਿਲ ਜਲ ਮਹਿਲ ਅਮੇਰ ਅ ਨਗੜ੍ਹ ਗਣੇਸ਼ ਮੰਦਿਰ ਪਹਾੜਾਂ ਸਭ ਸਮੁੱਚੇ ਪਹਾੜਾਂ ਤੇਵੇਂ
ਅ ਫਿਰ ਜਦੋਂ ਠੀਕ ਹੈ ਵਿਿਊਜ਼ ਦਥੇ ਹੋਦੇ ਨਾ
ਹਾਂਜੀ ਹਾਂਜੀ ਵੀਊ ਵੀ ਬਹੁਤ ਅੱਛੇ ਆਉਂਦੇ ਨੇ
ਅੱਛਾ ਅੱਛਾ ਉੱਥੋਂ ਦੀ ਫੇਮਸ ਕਿਹੜੀ ਹੈਗੀ ਚੀਜ਼ ਉੱਥੇ ਦੀ
ਉਹ ਥੇਰੀ ਫੇਮਸ ਉਹ ਨਮਕੀਨ ਹੈਗੇ ਜੀ ਕਾਫੀ ਫੇਮਸ
ਨਮਕੀਨ ਵੀ ਹੈ ਉਹ ਉੱਥੇ ਲਾ ਦੇ ਘੜੇ ਵੀ ਮਿਲਦੇ ਹੈ
ਸਾੜੀਆਂ ਵੀ ਲਾਖ ਦੇ ਕੜੇ ਵੀ ਨੇ ਬਹੁਤ ਕੁਛ ਹੈ ਜੀ
ਤੁਸੀਂ ਸ਼ੋਪਿੰਗ ਕੀਤੀ ਹੋਣੀ ਉਥੇ ਫ ਜਿਆਦਾ
ਹਾਂਜੀ
ਜ਼ਿਆਦਾ ਸ਼ੋਪਿੰਗ ਕੀਤੀ ਉਹੇ ਤੁਸੀਂ ਆਪਣੇ ਬੱਚਿਆਂ ਲਈ ਆਪਣੇ ਘਰ
ਹਾਂਜੀ ਹਾਂਜੀ ਜ਼ਿਆਦਾਤਰ ਤਾਂ ਜੇ ਅਸੀਂ ਉਹ ਕ ਸਾੜੀਆਂ ਲੈ ਕੇ ਆਏ ਆ ਲਾਖ ਦੇ ਕੜੇ ਲੈ ਕੇ ਆਏ ਆ ਕਿਉਂਕਿ ਜਿਆਤਰ ਨਮਕੀਨ ਨਾਲ ਲੈ ਕੇ ਆਏ ਆ
ਅੱਛਾ ਅੱਛਾ ਹਾਂ ਉੱਥੋਂ ਦੀਲੀ ਛੇ ਸਵੀਟਸ ਉੱਥੇ ਜਿਆਦਾ ਨਮਕੀਨ ਵਗੈਰਾ ਹੋਣੀ ਨਾ ਉਥੋਂ ਦੇ ਚਲੋ ਠੀਕ ਆ ਉਹ ਤੁਹਾਨੂੰ ਕਿਵੇਂ ਦਾ ਲੱਗਿਆ ਜੈਪੁਰ ਸ਼ਹਿਰ
ਜੀ ਬਹੁਤ ਵਧੀਆ ਜੀ ਉੱਥੇ ਤਾਂ ਮੇਰਾ ਨਾਨਕਾ ਵੀ ਹੈ ਜੀ
ਅੱਛਾ ਅੱਛਾ ਸਾਨੂੰ ਤੁਸੀਂ ਪਹਿਲਾਂ ਦੱਸਦੇ ਅਸੀਂ ਵੀ ਤੁਹਾਡੇ ਨਾਲ ਹੀ ਜਾਂਦੇ ਹੋ ਉਥੇ ਤੁਡੇ ਨਾਲ
ਹਾਂਜੀ ਬਸ ਉਹ ਨਾ ਜਲਦਬਾਦ ਟਿਕਟ ਬੁੱਕ ਹੋ ਗਈ ਪੈਂਦਾ ਉਹਨੂੰ ਪਹਿਲੇ ਵੇਟਿੰਗ ' ਸੀ ਫਿਰ ਕਨਫਰਮ ਮੁਸ਼ਕਿਲ ਹੋਈ ਫਿਰ ਐਵੇਂ ਚ ਫਿਰ ਕਿਸੇ ਨੂੰ ਕਹਿ ਕੇ ਕਿਵੇਂ ਕਰਉਂਦੀ ਮਤਬ ਪਹਿਲੇ ਵੇਟਿੰਗ ਚ ਸੀ ਫੇਕ ਕਦਮ ਡਰੈਕਟ ਹੋਈ ਕਨਫਰਮ
ਸਾਨੂੰ ਪਹਿਲਾਂ ਕਨਫਰਮ ਕਰ ਲੈਂਦੇ ਨਾ ਬਈ ਤੁਸੀਂ ਜਾਣਾ ਤੇ ਅਸੀਂ ਵੀ ਨਾਲ ਤੁਹਾਡੇ ਤੁਰ ਆਂਦੇ। ਸਾਨੂ ਜੈਪੁਰ ਬਹੁਤ ਅੱਛਾ ਸ਼ਹਿਰ ਲੱਗਦਾ ਵਾ ਮੇਰੇ ਬੱਚੇ ਖੁਦ ਕਹਿੰਦੇ ਵੀ ਸੀ ਮੰਮਾ ਸਹਾਨੂੰ ਜੈਪ ਲੈ ਕੇ ਜਾਓ ਅਸੀਂ ਹੁਣ ਸਾਡੇ ਉੱਥੇ ਕੋਈ ਰਿਸ਼ਤੇਦਾਰ ਹੀ ਨਹੀਂੀ ਹੈ ਤੇ ਅਸੀਂ ਨਹੀਂ ਲਿਜਾ ਪਾਏ
ਹਾਂਜੀ ਕੋਈ ਨੀ ਅਗਲੇ ਸਾਲ ਜਾਵਾਂਗੇ ਤੁਹਾਨੂੰ ਕਹਿ ਲਾਂਗੇ ਪੁੱਛ ਲਾਂਗੇ
ਚਲੋ ਠੀਕ ਆ ਹੁਣ ਜਦੋਂ ਅਗਲੇ ਸਾਲ ਜਾਓਗੇ ਨਾ ਤਾਂ ਜ਼ਰੂਰ ਸਾਨੂੰ ਪਹਿਲਾਂ ਫਰਮ ਕਰ ਲੈਣਾ ਤਾਂ ਆਪਣੇ ਬੱਚੇ ਲੈ ਜਾਗੇ ਨਾਲ ਆ ਮੇਰੇ ਮੇਰੇ ਬੱਚੇ ਕਹਿੰਦੇ ਕਹਿੰਦੇ ਸੀ ਹਵਾ ਮਹਿਲ ਵੇਖਣਾ ਜਲ ਮਹਿਲ ਦੇਖਣਾ ਅਮੇਰ ਵੇਖਣਾ ਵਾ ਕਹਿੰਦਾ ਮੰਮੀ ਉਹਥੇ ਨਾ ਬਹੁਤ ਅੱਛ ਅੱਛੇ ਅੱਛੇ ਚੀਜ਼ਾਂ ਵਾ ਦੇਖਣ ਵਾਲੇ ਪਹਾੜੀ ਇਲਾਕਾ ਬੜਾ ਵਾ ਕਹਿੰਦੇ
ਹਾਂਜੀ ਹਾਂਜੀ ਬਹੁਤ ਸਨਾਂ ਦੀ ਹੈਗੇ ਜੀ ਉਹ ਮੰ ਜੋ ਮਿਲ ਜਾਂਦੀ ਹੈ ਨਾ ਤਾਂ ਕਾਫ਼ੀ ਵੱਡੀ ਬਣ ਜਾਂਦੀ ਹੈ
ਅੱਛਾ ਅੱਛਾ ਨਦੀੀਆਂ ਨਦੀਆਂ ਨਦੀਆਂ ਕਿਹੜੀਆਂ ਕਿਹੜੀਆਂ ਉੱਥੇ ਤੁਹਾਨੂੰ ਪਤਾ ਵਾ ਦੇਖ ਕੇ ਆਏ
ਹਾਂਜੀ ਤੇ ਕਹਿ ਸੀ ਪਰ ਨਾ ਆਰਾਾਮ ਥੋੜੇ ਯਾਦ ਨਹੀਂੀ ਹੈਗੇ
ਮੈਂ ਤੁਸੀਂ ਬਸ ਓਦਾਂ ਦੇਖ ਕੀ ਆਏ ਹੋ ਚਲੋ ਕੋਈ ਨੀ ਅਗਲੇ ਸਾਲ ਤੁਸੀਂ ਸਾਨੂੰ ਲੈ ਕੇ ਜਾਣਾ ਵਾ ਤੇ ਸਾਨੂੰ ਸਾਰੀ ਸਾਰੀ ਸਿਟੀ ਸਾਨੂੰ ਘੁਮਾ ਕੇ ਲਿਆਣੀ ਆ ਹਜੀ
ਕਾਫ਼ੀ ਨੇ ਹਵਾ ਮਹਿਲ ਵਗੈਰਾ ਮਤਲਬ ਹਵਾ ਮਹਿਲ ਚ ਕਾਫ਼ੀ ਹਵਾ ਆਉਂਦੀ ਹੈ ਅੰਦਰ ਜਾਓ ਤੇ ਹਰ ਕੋਨੇ ਕੋਨੇ ਚੋਂ ਹਵਾ ਆਉਂਦੀ ਹੈ ਜੀ
ਫੇਿਰ ਮਤਲਬ ਕਾਫੀ ਆਉਂਦੇ ਹੋਣੇ ਦੇਖਣ ਵਾਸਤੇ ਦੂਰ
ਹਾਂਜੀ ਬਹੁਤ ਦੁਨੀਆਂ ਆਉਂਦੀ ਹੈ ਜੀ ਭੀੜ ਦਾ ਸ਼ਿਰਨਾ ਆਉਂਦਾ ਨਾ ਵੀ ਰਾਤ ਤੱਕ ਲੋਕ ਹਟਦੇ ਨੀ ਵੇਖਦੇ ਰਹਿੰਦੇ ਨੇ ਫੋਟੋਆਂ ਖਿਚਵਾਉਂਦੇ ਰਹਿੰਦੇ ਸ਼ੂਟ ਕਰਵਾਉਂਦੇ ਨੇ
ਅੱਜ ਕੱਲ੍ਹ ਨਾ ਛੁੱਟੀਆਂ ਹੈ ਨਾ ਛੁੱਟੀਆਂ ਚ ਵੈਸੇ ਵੀ ਲੋਕ ਜ਼ਿਆਦਾ ਘੁੰਮਣ ਜਾਂਦੇ ਨੇ
ਜ਼ਿਆਦਾਤਰ ਲੋਕੀ ਪ੍ਰੀ ਵੈਡਿੰਗ ਵੀ ਜ਼ਿਆਦਾ ਉੱਥੇ ਕਰਾਉਦੇ ਜੈਪੁਰ ਵਗੈਰਾ ਕਿਉਂਕਿ ਪਹਾੜੀ ਇਲਾਕੇ ਚੀਚੇ ਫੇਰ ਬਣਾਉਂਦੇ ਨੇ ਵਧੀਆ
ਹੈਲੋ ਹੈਲੋ ਹੈਲੋ ਹੈਲੋ! ਹੈਲੋ ਹੈਲੋ ਹੈਲੋ! ਹੈਲੋ